ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ। ਠੀਕ ਹੋ।
ਹਾਂਜੀ-ਹਾਂਜੀ ਵਧੀਆ ਜੀ ਵਧੀਆ ਤੁਸੀਂ ਦੱਸੋ?
ਹਾਂਜੀ ਵਧੀਆ ਠੀਕ ਐ।
ਹਾਂਜੀ ਹੋਰ ਕੀ ਕਰਦੇ ਪਏ ਓ?
ਬਸ, ਹੁਣ ਰੋਟੀ-ਰੂਟੀ ਬਣਾ ਲੀਏ।
ਅੱਛਾ ਜੀ।
ਇਹ ਕਹਿੰਦੇ, ਅੱਸੀਂ ਮੱਖਣੀ ਦਾਲ। ਔਰ ਚਾਵਲ ਉਬਲੇ ਚਾਵਲ ਬਣਾਏ ਨੇ। ਉਹ ਰਾਜਮਾਂ ਮਾਂ ਦੀ ਦਾਲ ਤੇ ਰਾਜਮਾਂ ਨਹੀਂ ਹੁੰਦੇ ਹੈਗੇ।
ਹਾਂਜੀ, ਹਾਂਜੀ।
ਜਿਵੇਂ ਪਾਈਆ ਰਾਜਮਾਂ ਨੇ ਅਧਪਾ ਵਿੱਚ ਪਾਈਆ ਮਾਂ ਨੇ ਤੇ ਅੱਧ ਪਾ ਤੁਸੀਂ ਰਾਜਮਾਂ ਮਿਲਾ ਦੋ ਵਿੱਚ। ਦੋਨਾਂ ਨੂੰ ਇਕੱਠਾ ਉਬਾਲ ਲੋੋ, ਜਦੋਂ ਉੱਬਲ ਜਾਣ ਤੇ ਆਪਣਾ ਤੜਕਾ ਲਗਾ ਲੋੋ, ਪਿਆਜ, ਟਮਾਟਰ ਮਟਰ, ਹਰੀ ਮਿਰਚ ਪਾ ਕੇ ਤੜਕਾ ਲਗਾ ਲੋ ਵਿੱਚ ਮੱਖਣ ਪਾ ਲੋ ਤੁਸੀਂ। ਨਮਕ, ਮਿਰਚ, ਹਲਦੀ ਨੀ ਪਾਉਣੀ ਹੈਗੀ।
ਅੱਛਾ ਜੀ
ਤੇ ਰਾਜਮਾਂ ਤਿਆਰ ਹੋ ਜਾਣਗੇ ਤੁਹਾਡੇ, ਤੇ ਮੱਖਣੀ ਮੱਖਣ ਵਿੱਚ ਪਾ ਦੋ ਚੰਗਾ।
ਅੱਛਾ
ਤੇ ਮੱਖਣੀ ਦਾਲ ਬਣ ਜੇਗੀ, ਨਾਲ ਚਾਵਲ ਉਬਾਲ ਕੇ ਤੇ ਉਹ ਖਾਓ। ਦੇਸੀ ਘੀ ਚ ਪਾਲੋ ਬੜਾ ਮਜ਼ਾ ਆਂਦਾ ਜੇ। ਬੜੇ ਸਵਾਦ ਲਗਦੇ ਜੇ।
ਅੱਛਾ ਜੀ, ਵਧੀਆ ਜੀ ਵਧੀਆ ਤੁਸੀਂ ਦੱਸੋ ਹੋਰ ਸੁਣਾਓ।
ਹਾਂਜੀ ਬਸ ਠੀਕ ਏ। ਹੁਣ ਤੇ ਬੱਚਿਆਂ ਦੇ ਐਡਮਿਸ਼ਨ ਵੀ ਖੁੱਲ੍ਹ ਗਏ ਨੇ।
ਹਾਂਜੀ, ਹਾਂਜੀ ਸਕੂਲ ਖੁੱਲ ਗਏ ਨੇ ਹੁਨ ਬੱਚਿਆਂ ਦੇ।
ਤੁਸੀਂ ਕਰਵਾਤਾ ਐਡਮਿਸ਼ਨ।
ਹਾਂਜੀ ਆਪਾਂ ਕਰਾ ਲਿੱਤਾ ਐਜੂਕੇਸ਼ਨ ਕਰਾ ਆਏ ਆ।
ਕਿਹੜੇ ਸਕੂਲ ਦਾ ਕਰਾਇਆ ਜੇ।
ਕੋਲੇਜ ਕਰਵਾਇਆ ਸੀ, ਹਾਂਜੀ ਇੱਥੇ ਹੀ ਇੱਥੇ ਕਰਾਯਾ ਜੀ।
ਅੱ ਯਮੁਨਾ ਨਗਰ।
ਹਾਂਜੀ, ਹਾਂਜੀ।
ਅੱਛਾ, ਅੱਛਾਂ।
ਹਾਂਜੀ।
ਕਿ ਪੁੱਛਨ ਦਾ ਕੀ ਇਹਨੇ ਕੀ ਸਬਜੈਕਟ ਲਿਏ।
ਉਹਨਾਂ ਨੇ ਬੀ ਸੀ ਏ ਕਰੀ ਉਹ। ਹੈਲੋ। ਹੈਲੋ। ਹੈਲੋ।
ਬੀ ਸੀ ਬੀ ਸੀ ਈ ਕਰਦੀ ਪਈਏ। ਹੈਲੋ।
ਹਾਂਜੀ, ਹਾਂਜੀ, ਹਾਂਜੀ।
ਬੀ ਸੀ ਈ ਕਰ ਰਹੀ ਏ ਅੱਛਾ ਕਿੰਨਾ ਖਰਚਾ ਹੈ ਇੰਹਦਾ।
ਦੇ ਪਚਪਨ ਹਜ਼ਾਰ ਮੰਗ ਰਹੇ ਨੇ ਪੂਰੇ ਸਾਲ ਦਾ।
ਪੂਰਾ ਸਾਲ ਦਾ ਤੇ ਫਿਰ ਪੈਸੇ ਇਕਦਮ ਦੇਣੇਨ ਜਾਂ ਥੋੜੇ, ਥੋੜੇ ਕਰਕੇ ਦੇਣੇਨ।
ਨਹੀਂ, ਨਹੀਂ ਜੀ ਥੋੜੇ ਥੋੜੇਕੇ ਦੇਣੇਨ ਜੀ। ਹਾਂਜੀ ਥੋੜੇ, ਥੋੜੇ ਕਰ ਕੇ ਦੇਣੇ।
ਜਮੁਨਾਾਨਗਰ ਕੋਲੇਜ ਔਰ ਕੇ ਨਾਮ ਟਾਈਮ ਪੀਰੀਅਡ ਦਾ ਕੀ ਹੁੰਦੈ।
ਹਾਂਜੀ ਸਵੇਰ ਦਾ ਟਾਈਮ ਹੈਗਾ ਜੀ ਨੌ ਵਜੇ ਲੈ ਲੋ ਨੌ ਵਜੇ ਨੌ ਵਜੇ ਤੋਂ ਲੈਕੇ ਤਿੰਨ ਵਜੇ ਤਕ ਹੈਗਾ ਵਿੱਚੋ ਚਲ ਤੁਸੀਂ ਜੋ ਨੀ ਹੈਗਾ ਉਹ ਤੁਸੀਂ ਲਾਣੈ ਲਾ ਲਓ ਨੀ ਲਾਣਾ ਤੇ ਰਹਿਣ ਦੋ ਤੁਹਾਡੀ ਮਰਜ਼ੀ ਹੈਗੀ ਏ।
ਅੱਛਾ ਜੀ
ਹਾਂਜੀ
ਫ ਚਾਰ ਵਜੇ ਮਤਲਬ ਘਰ ਕੁੜੀ ਆਨਦੀ ਹੋਣੀ ਏਂ
ਹਾਂਜੀ ਹਾਂਜੀ ਦੇਖੋ ਜੀ ਪੜ੍ਹਾਈ ਤਾਂ ਜ਼ਰੂਰੀ ਹੈਗੀ ਨਾ ਅੱਜ ਕੱਲ੍ਹ ਦੇ ਹਾਂਜੀ ਹਾਂਜੀ ਬਹੁਤ ਵਧੀਆ ਪੜ੍ਹਾਈ ਮੈਂ ਆਪਾਂ ਪਤਾ ਕੀਤਾ ਦੋ ਚਾਰ ਮਲਬ ਕਿ ਰਿਸ਼ਤੇਦਾਰਾਂ ਵਿੱਚ ਜੋ ਜਾ ਰੇ ਨੇ ਉਹਨਾਂ ਕੋਲ ਪਤਾ ਕੀਤਾ ਉਹ ਕਹਿੰਦੇ ਬਹੁਤ ਅੱਛਾ ਹੈਗਾ ਐਸੀ ਗੱਲ ਨੀ ਹੈਗੀ
ਹਮ-ਹਮ ਮਿੰਟ ਵਿੱਚ ਕਰਉਂਦੇ ਤੁਸੀਂ
ਹਾਂਜੀ ਉੱਥੇ ਨਾ ਮਤਲਬ ਕਿ ਉਹ ਵੀ ਬਹੁਤ ਅੱਛਾ ਪੜ੍ਹਾਈ ਦੇ ਮਾਮਲੇ ਚ
ਹਾਂਜੀ
ਪੜ੍ਹਾਈ ਦੇ ਮਾਮਲੇ ਚ ਬਹੁਤ ਅੱਛਾ ੳਹ ਵੀ।
ਅੱਛਾ।
ਹਾਂਜੀ
ਫਿਰ।
ਵਧੀਆ ਬਸ ਆਪਾਂ ਫਿਰ ਇੱਕ ਚ ਕਰਾਉਣਾ ਸੀ ਨਾ ਆਪਾਂ ਉਦੇ ਕਰਾ ਲਿੱਤਾ ਜਾਂਦਾ ਨਗਰ
ਅੱਛਾ
ਹਾਂਜੀ
ਪੜ੍ਹਾਈ ਠੀਕ ਉੱਥੋਂ ਦੀ ਮਤਲਬ
ਹਾਂਜੀ ਬਹੁਤ ਵਧੀਆ ਜੀ
ਅਸੀਂ ਤੇ ਉੱਥੇ ਪਾਇਆ ਕਿ ਨਹੀਂ ਡੀਏਵੀ ਕੋਲਜ
ਅੱਛਾ ਜੀ
ਉਹ ਵੀ ਵੀ ਕਰਦੇ ਬਨੇ
ਜੀ
ਹਮ ਚਾਰ ਸਾਲ ਦੀ ਹੈਗੀ ਬੀਬੀ ਉਹ ਕਰਦੀ ਪੀਏ ਕੁੜੀ
ਚਾਰ ਸਾਲ ਦੀ ਬੀਬੀਏ ਨੀ ਹੁੰਦੀ ਜੀ ਤੁਹਾਨੂੰ ਗਲਤੀ ਲੱਗੀ ਜੀ
ਹਾਂ ਤਿੰਨ ਸਾਲ ਦੀ ਹਾਂ ਬੀ ਅੱਛਾ ਅੱਛਾ ਹ ਤਿੰਨ ਸਾਲ ਦੀ ਹੈ
ਹਾਂਜੀ
ਅੱਛਾ-ਅੱਛਾ ਹੋਰ
ਵਧੀਆ ਜੀ ਵਧੀਆ
ਵਧੀਆ ਹੀ ਹੋਣਾ ਚਾਹੀਦਾ ਬਾਬਾ ਜੀ ਦੀ ਕਿਰਪਾ ਹੋਣੀ ਚਾਹੀਦੀ ਏ ਹੋਰ
ਾਂ ਚਾਹੀਦੀਆਂ ਨੇ ਉਹਨਾਂ ਦਾ ਆਸ਼ੀਰਵਾਦ ਚਾਹੀਦਾ ਐ
ਯਕੀ ਉਹਨ ਬਟ ਵੀਨ ਮਨਾ ਹੋੋਵਾ
ਹਾਂਜੀ ਹੋਰ ਦੱਸੋ
ਜ਼ ਸ਼ਰ ਵਾਜ ਘੱਟ ਰੱਖ
ਹਾਂਜੀ
ਉਹ ਮੈਂ ਕਿਹਾ ਹੋਰ ਅੱਗੋਂ ਕੀ ਕਰਨਾ ਉਹਨੇ
ਦੇਖੋ ਜੇਲੀ ਪੜ੍ਹ ਰਹੀ ਹੈ ਦੇਖੋ ਅੱਗੇ ਹਣਾ ਕੀ ਕਰਨਾ ਪਤਾ ਨੀ ਜੀ ਸਾਨ ਤਾਂ ਕੀ ਕਰਨਾ ਐ
ਹਮ ਹਮ ਅੱਛਾ
ਹਾਂਜੀ-ਹਾਂਜੀ
ਪੜ੍ਹਾਈ ਜੀ ਹੁਸ਼ਿਆਰ ਏ?
ਹਾਂਜੀ ਹਾਂਜੀ
ਅੱਛਾ ਬਸ ਫਿਰ ਤਾਂ ਠੀਕ ਹੈ ਫੇਿਰ ਤੇ ਬਹੁਤ ਉਛਾ ਹੈਗਾ।
ਹਾਂਜੀ ਫਿਲਮ ਆਹੀ ਪੰਜਾਬੀ ਕਹਿ ਰਹੇ ਹੋਣ ਜੱਟਾ ਨਵੀਂ।
ਅੱਛਾ
ਹਾਂਜੀ, ਦੇਖਣ ਜਾਓਗੇ ਤੁਸੀਂ?
ਕਿੱਥ ਲੱਗਣੀ ਏ?
ਆ, ਇਹ ਮਤਲਬ ਗੱਲ ਇੱਰ ਟੀ ਵੀ ਤੇ ਆ ਸਨਮਾ ਹਾਲ ਤੇ ਆਏਗੀ ਜੀ।
ਅੱਛਾ। ਜਾਵਾਂਗੇ ਫੇਰ ਦੇਖਣ ਪੰਜਾਬੀ ਫਿਲਮ ਤੇ ਬੜੀ ਚੰਗੀ ਲੱਗਦੀ ਮੈਨੂੰ।
ਜਾਂਦੇ ਹੋ ਤੁਸੀਂ ਸਿਨੇਮਾਘਰ ਜਾਂਦੇ ਹੋ ਦੇਖਣ।
ਹਾਂਜੀ ਹਾਂ ਹਾਂਜੀ
ਅੱਛਾ ਜੀ
ਜਾਂਦੇ ਨੇ ਬੱਚੇ ਨਾਲ ਲੈ ਕੇ
ਅੱਛਾ ਜੀ,
ਤੇ ਹਾਂ ਜਾਨੇ ਆ ਥੀਏਟਰ ਚ ਦੇਖ ਕੇ ਆਨੇ ਹਾਂ ਅਸੀਂ ਫਿਲਮ ਖਾ ਪੀਕੇ ਆਨੇ ਆ ਫੇਰ
ਹਜੀ
ਆਏਂ ਅੱਜ ਮੁੱਝਾਂ ਕਰ ਲਾਂਗੇ ਹੋਰ
ਕਿਥੋਂ ਬਜ਼ਾਰੋਂ ਖਾਂਦੇ ਹੋ ਕਿਲ ਘਰ ਆ ਕੇ ਖਾਂਦੇ ਹੋ
ਜੀ ਹਾਂਜੀ।
ਹਾਂਜੀ, ਮੈਂ ਕਿਹਾ ਬਜ਼ਾਰੋਂ ਖਾਂਦੇ ਹੋ ਕਿ ਘਰੋ ਕੇ ਖਾਂਦੇ ਹੋ?
ਖਾਣਾ ਤੇ ਘਰ ਹੀ ਆ ਕੇ ਖਾਂਦੇ ਹਾਂ। ਬਜ਼ਾਰ ਤਾਂ ਨਹੀਂ ਖਾਂਦੇ। ਨਾ- ਨਾ।
ਅੱਛਾ ਜੀ।
ਨਾ। ਬਜ਼ਾਰ ਤਾਂ ਖਾਂਦੇ ਨੀ ਬਿਲਕੁਲ, ਘਰਦੇ ਹੀ ਖਾਂਦੇ- ਖਾਂਦੇ। ਜੋ ਖਾਣਾ ਆਪਣੇ ਘਰ ਖਾਓ ਬੈਠ।
ਵਧੀਆ ਘਰ ਦਾ ਖਾਣਾ ਘਰਦਾ ਹੀ ਹੁੰਦਾ ਜੀ।
ਹੂੰ- ਹੂੰ,
ਘਰਦੇ ਖਾਣੇ ਵਰਗੇ ਵੀ ਰੀ ਸੀ ਨੀ ਹੈਗੀ ਕਿੱਥੇ।
ਸਭ ਕੁੱਛ ਘਰ ਬਣ ਜਾਂਦਾ ਹੈਗਾ। ਤੇ ਫਿਰ ਸਾਨੂੰ ਕੀ ਲੋੜ ਬਜ਼ਾਰਾਂ ਚ' ਖਾਣ ਦੀ। ਜੋ ਚੀਜ਼ ਚੰਗੀ ਲੱਗਦੀ ਘਰ ਦੀ ਚੰਗੀ ਲੱਗਦੀ ਬਾਜ਼ਾਰ ਦੇ ਕੁੱਝ ਨਹੀਂ ਚੰਗਾ ਲੱਗਦਾ।
ਹਾਂਜੀ।
ਉਹ ਸਵਾਦ ਹੀ ਹੁੰਦਾ ਹੱਥ ਦੀ ਘਰ ਜਿਹੜਾ ਨਾ ਮਾਂ ਦੇ ਹੱਥਾਂ ਦਾ ਸਵਾਦ ਹੁੰਦਾ ਹੈਗਾ। ਉਹ ਸਵਾਦ ਕੋਈ ਨੀ ਦੇ ਸਕਦਾ ਹਾਂ।
ਹਾਂਜੀ, ਜਿੰਹਨਾਂ ਦੀ ਮਾਵਾ ਹੀ ਨਾ ਆਉਣ ਤੇ ਉਹ ਕੀ ਕਰਨ।
ਹਾਂਜੀ। ਹਾਂ।
ਹੈਲੋ,
ਹਾਂਜੀ- ਹਾਂਜੀ।
ਮੈਂ ਕਹਿੰਦੀ ਜਿਹਨ੍ਹਾਂ ਦੀ ਮਾਵਾਂ ਹੀ ਨਾ ਆਉਣ ਤੇ ਉਹ ਕੀ ਕਰਨ ਫਿਰ।
ਉਹ ਫੇਰ ਆਪ ਬਣਾਣ। ਉਹ ਫਿਰ
ਹਾਂਜੀ। ਹਾਂਜੀ -ਹਾਂਜੀ,
ਹੂੰ, ਹੋਰ ਸਭ ਠੀਕ ਹੈ। ਹਾਂ ਉਹ ਦਿੰਦਾ। ਤੁਸੀ ਕੀ ਬਣਾਇਆ? ਤੁਸੀਂ ਕੀ ਬਣਾਇਆ ਅੱਜ? ਤੁਸ ਕੀ ਬਣਾਇਆ ਅੱਜ?
ਆਪਾਂ ਬਣਾਏ ਸੀ ਪਟੂਰੇ ਸਵੇਰੇ।
ਹਮ।
ਸਵੇਰੇ ਪਟੂਰੇ ਬਣਾਏ ਸੀ ਪਟੂਰੇ।
ਅੱਛਾ- ਅੱਛਾ -ਅੱਛਾ।
ਹਾਂਜੀ। ਛੋਲੇ- ਭਟੂਰੇ ਘਰ ਬਣਾਏ ਸੀ ਅਸੀਂ।
ਹਜ।
ਹਾਂਜੀ।
ਅੱਛਾ।
ਹਾਂਜੀ ਆਪਾਂ ਘਰ ਹੀ ਬਣਾਣੇ ਹਾਂ ਨਾ
ਬਜ਼ਾਰੋਂ ਨਹੀਂ ਮੰਗਵਾਦੇ
ਨਹੀਂ ਜੀ, ਆਪਾਂ ਬਾਰੋਂ ਨੀ ਮੰਗਉਦੇ। ਸਾਨੂੰ ਮਾਰਾ ਨੀ ਖਾਂਦਾ ਜੀ।
ਅੱਛਾ। ਫੈਮਲੀ ਚ' ਨਹੀਂ ਵਾਰਾ ਖਾਂਦਾ। ਹ ਹਮ -ਹਮ ਹੋ, ਅੱਛਾ।
ਵਧੀਆ।
ਤੇ ਕਿਵੇਂ ਬਣਾਏ ਸੀ। ਟਾਈਮ ਲੱਗਦਾ। ਟਾਈਮ ਹੀ ਤੇ ਲੱਗਦਾ ਨਾ ਬਣਾਉਣ ਤੇ।
ਨਹੀਂ ਜੀ ਟੈਮ ਨੀ ਲੱਗਦਾ। ਇਹਦ ਦੇਖੋ ਜੀ ਆਪਣੀ ਸੋਚ ਹ ਸੋਚ ਹੈਗੀ ਹੁੰਦੀ। ਟਾਈਮ ਲੱਗਦਾ ਕੋਈ ਟਾਈਮ ਨੀ ਲੱਗਦਾ ਤੁਸੀਂ ਇੰਝ ਕਰੋ ਸਵੇਰੇ ਪਹਿਲੇ ਉੱਠ ਕੇ ਪਹਿਲੇ ਮੈਦਾ ਗੁਣ ਕੇ ਰੱਖ ਲਓ ਮੈਦੇ ਚ ਤੁਸੀਂ ਦਹੀਂ ਪਾਓ। ਹਲਕੀ ਜੀ ਸੂਜੀ ਪਾਣੀ ਪਾ ਲੋ ਨੀ ਪਾਣੀ ਤੁਹਾਡੀ ਮਰਜ਼ੀ ਹੈਗੀ ਏ
ਦਹੀਂ ਕਿੰਨੀ ਪਾਣੀ ਨੇ?
ਅੱਧੀ ਕਟੋਰੀ ਦਹੀਂ ਦੀ ਪਾਲੋ।
ਅੱਛਾ-ਅੱਛਾ।
ਹਾਂਜੀ ਤੇ ਵਿੱਚ ਪਾਓ ਥੋੜ੍ਹਾ ਜਿਹਾ ਬੇਕਿੰਗ ਸੋਡਾ
ਬੇਕਿੰਗ ਸੋਡਾ।
ਹਾਂਜੀ।
ਅੱਛਾ-ਅੱਛਾ।
ਥੋੜੀ ਦੋ ਦਾਣੇ ਚੀਨੀ ਦੇ ਵਿੱਚ ਪਾ ਦੋ
ਅੱਛਾ-ਅੱਛਾ।
ਜੋ ਤੁਹਾਡੇ ਕੋਲ ਖਾਰਾ ਹੈਗਾ ਹੈ ਤੇ ਖਾਰੇ ਨਾਲ ਗੁੰਦ ਲ ਲੋ ਨੀ ਤਾਂ ਫਿਰ ਸਿੰਪਲ ਪਾਣੀ ਨਾਲ ਉਹਨੂੰ ਗੁੰਨ ਲੋ ਮੈਦੇ ਨੂੰ
ਹੂੰ-ਹੂੰ
ਮੈਂਦੇ ਨੂੰ ਗੁਣ‌ ਲੋ‌ ਵਿੱਚ ਹਲਕਾ ਜਿਹਾ ਤੇਲ ਰਿਫਾਈੰਡ ਜੋ ਤੁਹਾਡੀ ਮਰਜ਼ੀ ਹੈਗੀ ਉਹ ਵਿੱਚ ਪਾ ਕੇ ਨਾ ਉਹਨਾ ਨੂੰ ਗੁਣ ਲੋ। ਚੰਗੀ ਤਰ੍ਹਾਂ ਮੈਦੇ ਨੂੰ ਫਿਰ ਉਹਨੂੰ ਚੱਕ-ਚੱਕ ਕੇ ਪਟਕੋ ਮੈਦੇ ਨੂੰ
ਮੈਦੇ ਨੂੰ
ਹਾਂਜੀ ਚਾਰ-ਪੰਜ ਵਾਰੀ ਪਟਕੋਗੇ ਨਾ ਫੇਿਰ ਉਹਨੂੰ ਟੱਕ ਕੇ ਰੱਖ ਦੋ।
ਉਹ ਬਰਤਨ ਦੇ ਵਿੱਚ ਬੰਦ ਬਰਤਨ ਦੇ ਵਿੱਚ ਹੀ ਪਟਕਣਾ
ਹਾਂਜੀ ਹ ਨਹੀਂ ਤੁਹਾਡੀ ਸਲੈਬ ਸਾਫ਼ ਹੈਗੀ ਤੇ ਸਲੈਬ ਤੇ ਪਟਕ ਦੋ
ਅੱਛਾ ਜੀ।
ਨਹੀਂ ਤਾਂ ਭਾਂਡੇ ਦੇ ਵਿੱਚ ਹੀ ਉਹ ਪਰਾਤ ਦੇ ਵਿੱਚ ਹੀ ਪਟਕਦੇ ਰਹੋ ਚਾਰ-ਪੰਜ ਵਾਰੀ।
ਅੱਛਾ ਜੀ।
ਫੇਰ ਤੁਸੀਂ ਇਹਨਾਂ ਨੂੰ ਗੁਨਦ ਅਹ ਗੁਨਦ ਕੇ ਨਾ ਫੇਰ ਤੁਸੀਂ ਰੱਖ ਦੋ ਘੰਟੇ ਦੋ ਵਾਸਤੇ ਜਿੰਨਾ ਜਿੰਨੀ ਦੇਰ ਰੱਖ ਕੇ ਉਹਨਾਂ ਪੇੜੇ ਬਣਾ ਕੇ ਰੱਖਣੇ ਨੇ
ਅੱਛਾ।
ਮਤਲਬ ਪਟਕ-ਪਟਕ ਕੇ ਨਾ ਉਹਨੂੰ ਦੋ ਘੰਟੇ ਵਾਸਤੇ ਰੱਖ ਦੋ ਫੇਰ ਉਹਦੇ ਪੇੜੇ ਬਣਾਣੇ ਨੇ
ਅੱਛਾ।
ਦੋ ਘੰਟੇ ਬਾਅਦ ਪੇੜੇ ਬਣਾ ਕੇ ਉਹਨੂੰ ਗਿੱਲੇ ਕੱਪੜੇ ਦੇ ਨਾਲ ਟੱਕ ਕੇ ਰੱਖਣੇ ਨੇ ਸਾਰੇ ਪੇੜੇ ਬਣਾ ਲੈਣੇ ਨੇ ਇਹ ਨੀ ਵੀ ਜਦੋਂ ਤੁਸੀਂ ਬਣਾਣ ਲੱਗੋ। ਭਠੂਰਾ ਤੇ ਤਾਂ ਹੀ ਪੇੜਾ ਬਣਾਣਾ
ਅੱਛਾ
ਪੇੜੇ ਬਣਾ ਕੇ ਰੱਖ ਲਓ ਸਾਰੇ ਆਟੇ ਦੇ।
ਹੂੰ-ਹੂੰ।
ਉਸ ਤੇ ਗਿੱਲਾ ਕੱਪੜਾ ਕਰਕੇ ਰੱਖ ਦੋ ਇੱਕ ਪਾਸੇ ਤੁਸੀਂ ਰਖੋ ਕੜਾਹੀ ਕੜਾਹੀ ਦੇ ਵਿੱਚ ਪਾਓ ਤੁਸੀਂ ਤੇਲ
ਅੱਛਾ ਜੀ।
ਤੇਲ ਦੇ ਵਿੱਚ ਉਹ ਭਠੂਰਾ ਤਲੋ ਦਾ ਫੁੱਲ-ਫੁੱਲ ਕੇ ਬਣੇਗਾ ਭਠੂਰਾ ਐੰਝ। ਗੁਬਾਰੇ ਆਂਦਾ ਚੱਲੋ ਗਿਆ। ਹਾਂਜੀ ਜੀ ਚੰਗਾ ਜੀ ਫੇਿਰ ਗੱਲ ਕਰਨੇ ਆ ਜੀ
ਅੱਛਾ ਜੀ ਸਤਿ ਸ੍ਰੀ ਅਕਾਲ ਜੀ।
ਸਸਿ ਸ਼੍ਰੀ ਕਾਲ ਜੀ।